ਹਾਂਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੋਰ, ਠੀਕ ਓ ਤੁਸੀ?
ਹਾਂਜੀ, ਹਾਂਜੀ-ਹਾਂਜੀ, ਤੁਸੀ ਆਪ ਜੀ ਠੀਕ ਓ ਜੀ?
ਹਾਂਜੀ, ਵਦੀਆ।
ਹਾਂਜੀ, ਹੋਰ, ਹੋਰ ਸਬ ਕੱਰੇ ਸਬ ਵਦੀਆ?
ਹਾਂਜੀ, ਸਬ ਵਦੀਆ।
ਹੋਰ, ਜੇੜੇ ਫੰਕਸ਼ਨ ਪਿੱਛੇ ਹੋਏ ਨੇ, ਸਬ ਵਦੀਆ ਹੋਗੇ ਸੀਗੇ?
ਹਾਂਜੀ, ਸਬ ਵਦੀਆ ਸੀ।
ਹਾਂਜੀ, ਹਾਂਜੀ ਤੁਸੀ ਮੈਂ ਐੱਧਰ ਆਏ ਸੀਗੇ ਨਾ, ਆਪਨਾ ਜਗਾਧਰੀ ਸਾਈਡ ਆਏ ਸੀਗੇ ਹਨਾ
ਹਾਂਜੀ, ਓ ਨਾ ਸਗਾਈ ਹੈਗੀ ਸੀ, ਸਾਡੀ ਪੈਨ ਦੀ।
ਅੱਛਾ, ਸਿਸਟਰ ਦੀ, ਆ-ਅੱਛਾ ਰਿੰਗ ਸੈਰੇਮਨੀ ਸੀਗੀ, ਅੱਛਾ, ਅੱਛਾ, ਅੱਛਾ। ਤੇ ਕੀ ਮਤਲਬ, ਤੋਆਡੇ ਕਿਵੇਂ ਸੀ, ਕਿਵੇਂ ਰੇਆ ਫੰਕਸ਼ਨ ਸੈੱਰੇਮੋਨੀ ਦਾ?
ਫੰਕਸ਼ਨ ਵਦੀਆ ਸੀ ਬੜਾ ਵਦੀਆ ਫੰਕਸ਼ਨ ਹੋਯਾ ਸੀ।
ਅੱਛਾ ਤੁਸੀ ਮਤਲਬ ਕਿ ਕਿਸ ਟੈਮ ਚੱਲੇ ਓ ਕਿਸ ਟੈਮ ਪੋਂਚੇ ਓ ਓਥੇ ਕਿਵੇਂ ਮਤਲਬ ਤੁਸੀ
ਚੱਲੇ ਸੀ ਦੱਸ-ਗਿਆਰਾ ਵਜੇ ਤੇ ਸ਼ਾਮੀ ਪੋੱਚੇ ਸੀ ਛੇ ਵਜੇ ਕੋਲ, ਮਲਬ ਲੇਟ ਚੱਲੇ ਸੀ ਬਾਰਾ ਵਜੇ ਦੇ ਕੋਲ ਚੱਲੇ ਸੀ।
ਹੂੰ।
ਰਸਤੇ ਇੱਚ ਅਸੀ ਬੱਸ ਇੱਚ ਗਏ ਸੀ ਸਾਰੇ, ਪੂਰੀ ਫੈਮਲੀ ਨਾ।
ਅੱਛਾ-ਅੱਛਾ, ਅੱਛਾ ਆਪਨੀ ਸੁੱਖ ਨਾਲ ਵੱਡੀ ਫੈਮਲੀ ਐ ਨਾ, ਬੋਤ ਵਦੀਆ ਤੇ ਤੁਸੀ ਰੂ ਰਸਤੇ ਚ ਰੁਕ, ਰੁਕ ਕੇ ਕਿੱਥੇ ਮਤਲਬ ਇੰਜੋਏ ਕਰਦੇ ਗਏ ਹੋਵੋਗੇ ਨਾ।
ਹਾਂਜੀ, ਲੰਚ ਕੀਤਾ ਸੀ ਫੇਰ ਓੱਧਰ ਹੋਟਲ ਕੀਤਾ ਹੋਯਾ ਸੀ ਓਨਾਂ ਨੇ ਓੱਧਰ ਪੋਂਚੇ ਫੇਰ ਤਯਾਰ ਵਗੈਰਾ ਹੋਏ ਅਸੀ।
ਅੱਛਾ-ਅੱਛਾ, ਅੱਛਾ ਉਸੀ ਹੋਟਲ ਇੱਚ ਈ ਰੁਕੇ ਸੀ, ਓੱਧਰ ਈ ਫੰਕਸ਼ਨ ਸੀਗਾ ਸੇਮ ਜਗਾ ਤੇ।
ਹਾਂਜੀ-ਹਾਂਜੀ।
ਅੱਛਾ-ਅੱਛਾ, ਅੱਛਾ ਫੰਕਸ਼ਨ ਵਦੀਆ ਰੇਆ?
ਹਾਂਜੀ, ਬੋਤ ਵਦੀਆ ਰੇਆ।
ਅੱਛਾ-ਅੱਛਾ ਅਤੇ ਮਤਲਬ ਫੰਕਸ਼ਨ ਕੀ-ਕੀ ਸੀ ਮਤਲਬ ਰਿੰਗ ਸੈਰਾਮਨੀ ਕੀ ਕੀ ਮਤਲਬ ਤੁਹਾਡੇ ਕਰਦੇ ਹਾਂ।
ਰਿੰਗ ਸੈਰਾਮਨੀ ਚ ਮਤਲਬ ਸਗਨ ਵੀ ਨਾਲ ਹੀ ਦੇ ਦਿੱਤਾ ਸੀ ਨਾ।
ਸ਼ਗਨ ਨਾਲ ਹੀ ਵੈਸੇ ਸਗਨ ਤੇ ਬਾਅਦ ਚ ਹੁੰਦੇ ਨੇ ਕਈ ਲੋਕ ਮੈਰਿਜ ਟਾਈਮ ਸ਼ਗਨ ਕਰਦੇ ਨੇ ਤੇ ਤੇ ਅੱਛਾ ਕਈ ਪਹਿਲੇ ਕਰ ਲੈਂਦੇ ਨੇ ਅੱਛ-ਅੱਛਾ, ਅੱਛਾ।
ਪਰ ਉਹਦਾ ਨਾ ਬਸ ਚਾਰ ਦਿਨ ਹੀ ਰਹਿ ਗਏ ਸੀ ਵਿਆਹ ਨੂੰ ਤਾਂ ਕਰਕੇ ਫਿਰ ਸਗਨ ਵੀ ਇਕੱਠਾ ਹੀ ਦੇ ਦਿੱਤਾ।
ਅੱਛਾ ਮਤਲਬ ਬਹੁਤ ਉਹ ਕਿਵੇਂ ਉਹ ਹੋ ਗਿਆ ਉਹ ਚਟ ਮੰਗਣੀ ਪੱਟ ਵੀ ਵਾਲੀ ਗੱਲ ਹੋ ਗਈ ਆ ਤੇ।
ਹਾਂਜੀ-ਹਾਂਜੀ।
ਅੱਛਾ-ਅੱਛਾ, ਅੱਛਾ ਬੋਤ ਵਦੀਆ ਐ ਤੇ ਮੇਰਾ ਬੋਤ ਵਦੀਆ, ਅੱਛਾ, ਸਗਨ ਓਧਰ ਈ ਤੁਸੀ ਦੇਤਾ ਸੀ ਨਾਲ ਈ। ਅ ਸਗਨ ਤੋ ਬਾਦ ਫਿਰ ਨਾਲ ਈ ਰਿੰਗ ਸੈਰੇਮਨੀ ਓੱਧਰ ਈ ਕਰਤੀ ਹੋਨੀ ਉਸ ਤੋਂ ਬਾਦ ਅੱਛਾ।
ਹਾਂਜੀ।
ਤੇ ਮਤਲਬ, ਤੇ ਓ ਅੱਛਾ ਰਾਤੀ ਵਾਪਸ ਚੱਲ ਪਏ ਸੀ। ਸਟੇ ਨੀ ਕੀਤਾ ਸੀਗਾ, ਅਛਾ। ਫੇਰ ਤੇ ਪੂਰਾ ਹੈਕਟਿਕ ਹੋ ਗਯਾ ਹੋਨਾ ਰਾਤੀ ਚਲ ਕੇ ਰਾਤੀ ਟ੍ਰੈਵਲਿੰਗ ਫੇਰ ਨੈਕਸਟ
ਹਾਂਜੀ, ਆਂਦਯਾ ਨਾਲ ਫੇਰ ਮੈਂਦੀ ਦਾ ਫੰਕਸ਼ਨ ਹੈਗਾ ਸੀ। ਫੇਰ ਰਾੱਤੀ ਜਾਗੋ ਹੈਗੀ ਸੀ।
ਇਹ ਬੜਾ ਲੈਪੀਡ ਹੋ ਗਿਆ ਤੁਹਾਡਾ ਹੈ। ਸਭ ਕੁਛ ਨਾਲ-ਨਾਲ ਹੀ ਕਰਦੇ ਰਹੇ ਥੱਕ ਨੀ ਗਏ ਤੁਸੀਂ ਸਾਰੇ।
ਬੜੇ ਬੜੀ ਥਕਾਵਟ ਹੋਈ ਸੀ ਵਿਆਹ ਦੀ।
ਅੱਛਾ-ਅੱਛਾ ਮੁੰਦਾ ਤੇ ਬੜਾ ਅੱਛਾ ਮੌਸਮ ਸਰਦੀਆਂ ਸੀ ਗਰਮੀਆਂ ਦਾ ਟਾਈਮ ਸੀਗਾ।
ਨਹੀਂ ਉਸ ਟਾਈਮ ਤੇ ਮੌਸਮ ਫੇਰ ਵੀ ਠੀਕ ਸੀ ਇੰਨਾ ਨੀ
ਠੀਕ ਸੀ ਮਤਲਬ ਅੱਛਾ ਹਾਂ ਥੋਹਾ ਚੀ ਤਾ ਵੈਸ ਦਾ ਮਿਲਦਾ ਸੀ ਨਾ ਉਸ ਟਾਈਮ ਹਾਂ ਮੌਸਮ ਠੀਕ ਹੁੰਦਾ ਵੇ।
ਹਾਂਜੀ
ਅੱਛਾ-ਅੱਛਾ ਬਹੁਤ ਵਧੀਆ ਹੋ ਗਿਆ ਫਿਰ ਤੇ। ਅੱਛਾ ਤੁਸੀਂ ਜਦੋਂ ਵਾਪਸ ਆਏ ਫਿਰ ਕਿਂ ਮਤਲਬ ਜਦੋਂ ਰਾਤੀ ਰੂਤੀ ਰਾਤੀ ਚੱਲੇ ਹੋ ਗੇ। ਤੇ ਕਿੰਨੇ ਘੰਟੇ ਲੱਗੇ ਤੁਹਾਨੂੰ ਆਣੇ ਚ ਉੱਥੇ ਵਾਪਿਸ ਪਹੁੰਚਣ ਚ।
ਅੱਸੀ ਛੇ ਸੱਤ ਘੰਟੇ 'ਚ ਪਹੁੰਚ ਗਏ ਸੀ।
ਛੇ ਸੱਤ ਘੰਟੇ ਪਹੁੰਚੇ ਫਿਰ ਥੋੜਾ ਰੈਸਟ ਕੀਤਾ ਉਹੇ ਫਿਰ
ਹਾਂਜੀ ਨਾਲ ਹੀ ਫਿਰ ਸ਼ੁਰੂ ਹੋ ਗਏ ਮਹਿੰਦੀ ਤੇ ਅਸੀਂ ਬੜੀ ਭਾਜੜ ਦੌੜ 'ਚ ਲਵਾਈ ਸੀ।
ਤੇ ਮਹਿੰਦੀ ਤੁਹਾਡੇ 'ਚ ਮਤਲਬ ਸਿਰਫ ਦੁ ਵਹੁਟੀ ਲੱਗਦੀ ਹੈ ਦੁਲਣ ਨੂੰ ਜਾਂ ਫਿਰ ਸਾਰੇ ਭੈਣਾਂ ਭੂਣਾ ਨਾਲ ਲਾਉਂਦੀਆਂ ਨੇ ਕਿ ਬਾਅਦ ਵਿੱਚ ਕਿਵੇਂ ਹੁੰਦਾ ਮਤਲਬ ਇਕੱਠਾ ਕਰਦੇ ਹੋ। ਅੱਛਾ ਕੱਠੇ ਬਿਲਕੁਲ ਨਾਲ ਲਗਾਂਦੇ ਨੇ।
ਹਾਂਜੀ
ਅੱਛਾ- ਅੱਛਾ ਤੇ ਉਸ ਤੋਂ ਬਾਅਦ ਰਾਤੀ ਫਿਰ ਜਾ ਜਾਗੋ ਘ ਜਾਗੋ ਕੱਢੀ ਤੁਸੀਂ ਤੇ ਜਾਗੋ 'ਚ ਮਤਲਬ ਕੀ ਤੁਸੀਂ ਮਤਲਬ ਆਪਣੇ ਨਹੀਂਂ ਘੁੰਮਦੇ ਹੋ ਫ ਕਿਵੇਂ ਜਾਂਦੇ ਮਤਲਬ ਅੱਗੇ ਕਿੱਥੇ। ਕਿਸੇ ਘਰ ਜਾਂਦੇ ਜਾਂ ਗੁਰਦੁਆਰੇ ਕਿ ਕਿਉਂ
ਤੇ ਜਾਗੋ।
ਅੱਛਾ ਕਰਦੇ ਨੇੜੇ ਹੀ ਤੁਸੀਂ ਮਤਲਬ ਸਰਕਲ ਪੂਰਾ ਘੁੰਮ ਆ ਜਾਂਦੇ ਹੋ ਅਤੇ ਵੈਸੇ ਕਈ ਕਈ ਮਤਲਬ ਕਈਆਂ ਮੈਂ ਸੁਣਿਆ ਵੀ ਕਿ ਕਿਸੇ ਹੋਰ ਦੇ ਘਰ ਕਿਸੀ ਇਸ ਜਾਣਕਾਰੀ ਯਾਰਦੇ ਘਰ ਜਾਂਦੇ ਨੇ
ਹਾਂ ਉੱਧਰ ਵੀ ਜਾਂਦੇ ਨੇ ਪਲ ਏਧਰ ਨਾ ਬੜੇ ਦੂਰ- ਦੂਰ ਘਰ ਹੈਗੇ ਸੀ ਤਾਂ ਕਰਕੇ ਕੋਈ ਗਿਆ ਹੀ ਨਹੀਂ।
ਮਤਲਬ- ਮਤਲਬ ਸਭ ਦੇ ਹੁੰਦੇ ਕਿ ਮਤਲਬ ਕੋਈ ਕਰਦਾ ਹੈ ਕੋਈ ਨਹੀਂ ਕਰਦਾ ਮਤਲਬ ਐਸਾ ਕੋਈ ਮਤਲਬ ਰ ਕੋਈ ਫਿਕਸ ਹੈ ਜਾਂ ਫਿਰ ਆਪਣੇ ਅਕੋਡਿੰਗ ਹੈ। ਅੱਛਾ-ਅੱਛਾ ਮਤਲਬ ਫਿਕਸ ਨਹੀਂ ਹੈਗਾ।
ਹਾਂਜੀ
ਅੱਛਾ- ਅੱਛਾ- ਅੱਛਾ- ਅੱਛਾ -ਅੱਛਾ ਇਵੇਂ ਹੇਗਾ।
ਹਾਂਜੀ
ਅ ਰੋਕੇ ਤੋਂ ਬਾਅਦ ਫਿਰ ਨੈਕਸਟ ਡੇ ਕੀ ਸੀਗਾ।
ਰੋਕੇ ਤੋਂ ਬਾਅਦ ਨੈਕਸਟ ਡੇ ਮਹਿੰਦੀ ਔਰ ਜਾਗੋ ਫਿਰ ਅਗਲੇ ਦਿਨ ਪਾਠ ਹੈਗਾ ਸੀ।
ਹਾਂਜੀ ਮਹਿੰਦੀ
ਵੈਸੇ ਅਸੀਂ ਫੈਮਿਲੀ ਦਾ ਪਾਠ ਪਹਿਲੇ
ਅੱਛਾ ਪਾਠ ਸੀ ਅੱਛ ਪਾਠ ਤੁਸੀ ਕਰਵਾ ਚੁੱਕੇ ਸੀ ਅੱਛਾ -ਅੱਛਾ- ਅੱਛਾ। ਅੱਛਾ ਕਈ- ਕਈ ਬੰਦੇ ਨਾਲ ਕਰਨ ਦੇ ਆ ਅੱਛਾ ਦੁਬਾਰਾ ਐ ਬਹੁਤ ਅੱਛੀ ਗੱਲ ਹੈ ਦੋ ਵਾਰ ਤੁਸੀਂ ਰਬ ਨੂੰ ਯਾਦ ਕੀਤਾ। ਅਤੇ ਵਿਆਹ ਤੇ ਹਮੇਸ਼ਾ ਫਿਰ ਹੋਏਗਾ ਸਕਸੈਸਫੁਲ ਬੜਾ ਵਧੀਆ ਜਾਏਗਾ ਫਿਰ ਵਧੀਆ ਰੱਬ ਨੂੰ ਜਿੰਨੇ ਯਾਦ ਕਰੋਗੇ ਨਾ ਰੱਬ ਵਿਆਹ ਵਿੱਚ ਨਾਲ ਜੁੜਦੇ ਨੇ ਪਰਮਾਤਮਾ ਆਂਦੇ ਨੇ।
ਹਾਂਜੀ ਵਧੀਆ ਹੋ ਗਿਆ ਸੀ ਵਿਆਹ ਤੇ ਬੜਾ
ਅੱਛਾ ਨੈਕਸਟ ਡੇ ਪਾਠ ਸੀ ਅੱਛਾ ਪਾਠ ਤੋਂ ਬਾਅਦ ਰੱਖ ਤੇ ਕੁਛ ਫੰਕਸ਼ਨ ਰੱਖਿਆ ਸੀ ਲੇਡੀਜ਼ ਚਾਹਣਾ ਫਿਰ
ਹਾਂਜੀ ਲੇਡੀ ਸੰਗੀਤ ਹੇਗਾ ਸੀ।
ਅੱਛਾ ਇਹ ਤੇ ਫਿਰ ਲੋਕ ਪੂਰਾ ਤੁਹਾਡਾ ਇੱਕ ਹਫ਼ਤੇ ਦਾ ਹਾਂਜੀ ਅੱਛਾ ਮਤਲਬ ਇੱਕ ਹਫ਼ਤਾ ਪੂਰਾ ਵਿਆਹ ਹੀ ਚੱਲਦਾ ਨਾ ਤੁਹਾਡੇ ਫਿਰ ਇੱਥੇ ਹਨਾ।
ਹਾਂਜੀ- ਹਾਂਜੀ
ਇਹ ਤਾਂ ਬਹੁਤ ਵਧੀਆ ਹੋ ਗਿਆ। ਕਦੀ ਕੋਈ ਨੀ ਹੁਣ ਦੁਬਾਰਾ ਕੋਈ ਹੋਵੇਗਾ ਨਾ ਸਾਨੂੰ ਜ਼ਰੂਰ ਸੱਦਣਾ ਅਸੀਂ ਵੀ ਆ ਕੇ ਦੇਖ ਹ ਤੁਸੀਂ ਕਿੰਨਾ ਵਧੀਆ ਮਨਾਉਂਦੇ ਨਾ ਫੈਮਲੀ 'ਚ ਪਾਠ ਹਾਂ ਕਿ ਵੱਡੀ ਫੈਮਿਲੀ ਦਾ ਰਲ ਕਿਤੇ ਹੋ ਤੇ ਫੈਮਲੀ ਇਕੱਠੀ ਹੋ ਜਾ ਆਪਣੇ ਆਪ ਹੀ ਫੰਕਸ਼ਨ ਹੋ ਜਾਂਦਾ ਵੇ। ਜਿੱਥੇ ਫੈਮਿਲੀ ਵੱਡੀ ਕੱਠੀ ਨਾ ਆਪਣੇ ਆਪ ਜਾਂ ਜਿਵੇਂ ਚਲੋ ਬੰਦੇ ਕੱਠੇ ਜਿਵੇਂ ਫੰਕਸ਼ਨ ਹੋਏ। ਅਸੀਂ ਜ਼ਰੂਰ ਦੇਖਾਂਗੇ ਤੁਹਾਡੇ ਉਦਰ ਦੇ ਫੰਕਸ਼ਨ ਕਿਉਂਕ ਸਾਡੇ ਇੱਧਰ ਦੇ ਨਿਊਕਲੀਅਰ ਫੈਮਲੀਜ਼ ਹੁੰਦੇ ਨੇ। ਤੇ ਮਤਲਬ ਇੱਧਰ ਤੇ ਚਲੋ ਹੋਰ ਮਤਲਬ ਇੰਨੇ ਜ਼ਿਆਦਾ ਫੰਕਸ਼ਨ ਹੁੰਦੇ ਵੀ ਨੀ ਨਾ ਜਦੋਂ ਦੋ ਚਾਰ ਮਹੀਨੇ ਰੱਖੇ ਹੁੰਦੇ ਨੇ। ਹ।
ਹਾਂਜੀ।
ਅੱਛਾ ਫਿਰ ਤੁਸੀਂ ਅੱਛਾ ਪਾਠ ਲੇਡੀ ਸੰਗੀਤ ਤੇ ਨੈਕਸਟ ਡੇ ਮੈਰਿਜ ਤੁਸੀਂ ਕਿੱਧਰ ਕੀਤੀ ਸੀ। ਜਿੱਥੇ ਮੁੰਡੇ ਵਾਲੇ ਉੱਧਰ ਗਏ ਸੀ ਮੁਡੇ ਇੱਧਰ ਆਏ ਸਾਡੇ ਪਾਸੇ।
ਹਮ ਮੈਰਿਜ ਨਹੀਂ ਇੱਧਰ ਸੀ ਰਿਵਾੜੀ ਵਿਆਹ ਤੇ।
ਅੱਛਾ ਤੁਹਾਡੇ ਪਾਸੇ ਅਛਾ ਐਦਰ ਮੁੰਡੇ ਤੇ ਐਦਰ ਆਏ ਸੀ।
ਹਾਂਜੀ।
ਅੱਛਾ ਅੱਛਾ ਅੱਛਾ ਅੱਛਾ ਬਰਾਤ ਰੀ ਮਤਲਬ ਅਹ ਕਿੰਨੀਆਂ ਗੱਡੀਆਂ ਆਈ ਸੀ ਆਏ ਹੋਗੇ ਮਤਲਬ
ਹਾਂਜੀ ਉਹ ਵੀ ਸ਼ਾਇਦ ਬਸ ਹੀ ਕਰ ਕੇ ਆਏ ਸੀ।
ਅੱਛਾ ਬੱਸ ਲੈ ਕੇ ਆ ਸੀ।
ਹਾਂਜੀ ਬਰਾਤ ਲੈ ਕੇ ਆਈ ਸੀ ਨਾ ਆਪਣੀ।
ਅੱਛਾ ਅੱਛਾ ਅੱਛਾ ਬਹੁਤ ਵਧੀਆ ਫਿਰ ਚੰਦਰ। ਨੈਕਸਟ ਮੋਰਨਿੰਗ ਹੀ ਫਿਰ ਤੁਸੀ ਨੈਕਸਟ ਮੋਰਨਿੰਗ ਫਿਰ ਲਾਵਾਂ ਫੇਰੇ ਹੋ ਉਹਨਾਂ ਨੇ।
ਹਾਂਜੀ ਉਸ ਦਿਨ ਤੇ ਬੜੀ ਥਕਾਵੱਟ ਹੋ ਗਈ ਸੀ ਰਾਤੀ ਇੰਨੀ ਲੇਟ ਆਈ ਸੀ ਅਸੀ ਤਿੰਨ ਚਾਰ ਵਜੇ। ਵਿਆਹ ਤੋਂ।
ਹਾਂ ਅੱਛਾ ਰਾਤੀ ਅੱਛਾ ਰਾਤੀ ਦੇ ਦੀ ਕਿ ਆਪ ਨੇ ਉਹ ਆਪਣਾ ਪਾਰਟੀ ਰਾਤ ਦੀ ਕਿਸੇ।
ਹਾਂਜੀ ਹਾਂਜੀ।
ਫਿਰ ਰਿਸੈਪਸ਼ਨ ਰਾਤ ਦਾ ਰੱਖਿਆ ਹੋਣਾ ਫਿਰ। ਅੱਛਾ ਮਤਲੱਬ ਪਾਠ ਤੋਂ ਨੈਕਸਟ ਡੇ ਜਿਹੜਾ ਸੀ ਉਹ ਉਹ ਨੈਕਸਟ ਡੇ ਦੇ ਰਾਤ। ਤੀਹ ਸੀ ਏਜ਼ ਅੱਛਾ
ਹਾਂਜੀ ਹਾਂਜੀ।
ਤੇ ਫਿਰ ਸਵੇਰੇ ਕੀ ਫੰਕਸ਼ਨ ਸੀ ਉਸ ਦਿਨ ਜਦੋਂ ਰਾਤੀ ਤੁਸੀਂ ਅ ਰਿਸੈਪਸ਼ਨ ਸੀ ਸਵੇਰੇ ਉਹ ਫੰਕਸ਼ਨ ਰੱਖੇ।
ਸਵੇਰੇ ਹਾਂਜੀ ਹਲਦੀ ਹੈਗੀ ਸੀ।
ਅੱਛਾ ਹਲਦੀ ਸੀ ਜਾਂ ਹਾਂ ਤੁਹਾਡੇ ਚ ਛੋਲੇ ਅੱਛਾ ਬਹੁਤ ਵਧੀਆ ਹਲਦੀ ਦੇ। ਬਹੁਤ ਵਧੀਆ ਆਣਾ।
ਹੰਜੀ ਸਾਰੇ ਆਏ ਦੇ ਸੀ ਭੈਣਾਂ ਜੀਜਾ ਜੀ ਹੋਰ
ਤੇ ਜਿਵੇਂ ਹੁਣ ਹਲਦੀ ਤੁਸੀਂ ਕਰਦੇ ਹੋ ਹਲਦੀ ਚ ਜਿਵੇਂ ਕਹਿੰਦੇ ਕਿ ਹੁਣ ਇਸ ਤੋਂ ਬਾਅਦ ਨੰਬਰ ਏ ਐਦਾ ਨੰਬਰ। ਪੈਣ ਦਾ ਭਰਾ ਉਹਨੂੰ ਹਲਦੀ ਲਾਦੇ ਨੇ ਐਵੇਂ ਵੀ ਕਰਦੇ ਨੇ।
ਹਾਂਜੀ ਹਾਂਜੀ ਐਵੇਂ ਵੀ ਕਰਦੇ ਨੇ ਹਾਂਜੀ ਐਵੇਂ ਕਿ। ਅਸੀ। ਮੇਰਾ ਭਰਾ ਹੈ ਨਾ ਉਹਦਾ ਉਹਦਾ ਕਰਕੇ ਉਹਨੂੰ ਲਗਾਈ ਸੀ ਹਲਦੀ ਹਾਂਜੀ।
ਹਾਂਜੀ ਫੇਰ ਹੋਈ ਗੱਲ।
ਹਂ ਨਹੀਂ ਹਜੇ ਤੇ ਕੋਈ ਨੀ ਅੱਜ ਕੱਲ ਕੁੜੀਆਂ ਹੀ ਨਹੀਂ ਮਿਲਦੀਆਂ ਪਈਆਂ।
ਹਮ ਹਮ ਕੁੜੀਆਂ ਨੀ ਮਿਲਦੀਆਂ ਕੋਈ ਨੀ ਹਲਦੀ ਲੱਗੀ ਉਹ ਦੇ ਡਰ। ਦੀ ਹਲਦੀ ਰੰਗ ਰੰਗ ਚੜੇਗਾ ਜਲਦੀ ਚੜੇਗਾ ਮੁੰਡੇ।
ਹਾਂਜੀ ਹਾਂਜੀ ਜਦੋਂ ਰੱਬ ਨੇ ਸੰਜੋਗ ਲਿਖੇ ਨੇ ਉੱਦੋ ਹੀ ਹੋਣਾ।
ਹਾਂ ਉਹ ਤੇ ਦੇਖੋ ਹੁਣ ਉਦੋਂ ਹੀ ਹੈ ਅਸੀ ਬਸ ਐ ਮੰਨਦੇ ਹਾਂ ਵੀ ਐਵੇਂ ਕਰਨ ਨਾਲ ਜਲਦੀ ਹੋ ਜੇਗਾ ਕਿਆ ਪਤਾ ਦੂਜੇ ਭਰਾ ਦਾ ਪਹਿਲੇ ਹੋ ਜੇ। ਇਹਦੇ ਵਿੱਚ ਅਸੀਂ ਰਿਚੁਅਲ ਬੰਦਾ ਮੰਨਦਾ ਹੈ।
ਤੇ।
ਬਾਕੀ ਜੋ ਰੱਬ ਨੇ ਕਰਨਾ ਉਹਨੇ ਕਰਨਾ ਹੈਨਾ ਜ਼ਰੂਰੀ ਥੋੜ੍ਹੀ ਹੈ। ਸਾਡੇ ਕੋਲ ਤੇ ਹੋਣਾ ਨਹੀਂ ਹੁੰਦਾ।
ਹਾਂਜੀ ਰੱਬ ਦੇ ਹੱਥ ਏ ਸਭ ਕੁੱਛ।
ਹਾਂਜੀ ਰੱਬ ਦੇ ਹੱਥ ਵਿੱਚ ਹੀ ਹੁੰਦਾ ਬਿਲਕੁੱਲ। ਉਹ ਤੇ ਵਧੀਆ ਫਿਰ ਪਾਰਟੀ ਕਿਵੇਂ ਰਹੀ ਵਧੀਆ ਸੀ ਰਾਤੀ ਵਿਆਹ ਚੱ
ਹਾਂਜੀ ਬਹੁਤ ਵਧੀਆ ਹੋ ਗਿਆ ਸੀ ਵਿਆਹ ਤੇ
ਅੱਛਾ ਤੇ ਅੱਛਾ ਵਿਆਹ ਤੋਂ ਬਾਅਦ ਫਿਰ ਤੁਹਾਡੀ ਰਿਸ਼ੈਪਸ਼ਨ ਤੋਂ ਬਾਅਦ ਅਗਲੇ ਦਿਨ ਤੁਸੀਂ ਕਹਿ ਰਹੇ ਹੋ ਸਵੇਰੇ ਲਾਵਾਂ ਫੇਰੇ ਸੀ ਤੇ ਲਾਵਾਂ ਫੇਰੇ ਨੂੰ ਕਿੰਨਾ ਟਾਈਮ ਲੱਗ ਹੋਣਾ ਮਤਲੱਬ ਕਿੰਨੇ ਟਾਈਮ ਮਤਲੱਬ ਕਿਸ ਟਾਈਮ 'ਚ ਕੀਤੀਆਂ ਸੀਗੀਆਂ
ਇਹ ਸ਼ੁਰੂ ਹੋ ਗਈ ਸੀ ਬਾਰ੍ਹਾਂ ਇੱਕ ਵਜੇ ਕੋਲ ਸ਼ੁਰੂ ਹੋਈ ਸੀ ਤੇ ਹਾਂਜੀ ਉਥੋਂ ਫਿਰ ਗੁਰੂਦੁਆਰੇ ਸਾਹਿਬ ਤੋਂ ਫਰੀ ਹੋ ਗਈ ਸੀ ਡੋਲੀ ਗਈ ਸੀ ਪੰਜ ਛੇ ਵਜੇ ਕੋਲ ਗਈ ਸੀ
ਹਾਂ ਮਤਲੱਬ ਜਿੰਨੇ ਰਾਤ ਹੀ ਹੋ ਗਈ ਸੀ ਇਹਨੇ ਚੱ
ਹਾਂਜੀ ਦੋ ਦਿਨ ਦਾ ਹੀ ਵਿਆਹ ਹੋ ਗਿਆ ਸੀ
ਛੇ ਵਜੇ ਦੇ ਕਰੀਬ ਮਤਲੱਬ ਗਈਏ ਅਤੇ ਮਤਲੱਬ ਫਿਰ ਉਹ ਜੇ ਤੁਸੀਂ ਕਹਿ ਰਹੇ ਹੋ ਛੇ ਸੱਤ ਘੰਟੇ ਦਾ ਸਫ਼ਰ ਹੈਗਾ ਵੈ ਫਿਰ ਤੇ ਬਰਾਤ ਪਹੁੰਚੀ ਹੋਣੀ ਰਾਤੀ ਤੇ ਬਾਂਰਾਂ ਦੋ ਵਜੇ ਤੱਕ
ਹਾਂਜੀ ਹਾਂਜੀ
ਹਹ ਰਸੀ ਰੁਪ
ਹਾਂਜੀ ਹਾਂਜੀ ਰੋਟੀ ਵਗੈਰਾ ਵੀ ਕੀਤੀ ਖਾਈ ਹੋਣੀ ਨਾ ਉਹਨਾਂ ਨੇ
ਅੱਛਾ ਅੱਛਾ ਚਲੋ ਵਧੀਆ ਲੱਗਿਆ ਤੁਹਾਡਾ ਫੰਕਸ਼ਨ ਦਾ ਪਤਾ ਕਰੇ ਬੜਾ ਵਧੀਆ ਜ਼ਰੂਰ ਅਗਲੀ ਵਾਰ ਤੋਂ ਆਵਾਂਗੇ ਤੁਹਾਡੇ ਫੰਕਸ਼ਨ ਜ਼ਰੂਰ ਆਵਾਂਗੇ ਸੱਦਾ ਜ਼ਰੂਰ ਦਿੰਣਾ ਹਾਹੁੰਾਨੂੰ ਤੁਸੀਂ
ਹਾਂਜੀ ਜ਼ਰੂਰ ਇਨਵਾਈਟ ਕਰਾਂਗੇ
ਚਲੋ ਠੀਕ ਹੈ ਜੀ ਬਹੁਤ ਵਧੀਆ ਸ਼ੁਕਰਆ ਓਕੇ ਜੀ। ਰੱਬ ਰਾਖਾ